ਹੈਲੋ ਹਾਂਜੀ ਸਸ ਸ਼੍ਰੀ ਕਾਲ ਕਿਵੇਂ ਓ?
ਵਧੀਆ, ਤੁਸੀਂ ਸੁਣਾਓ।
ਹਾਂਜੀ- ਹਾਂਜੀ ਠੀਕ-ਠਾਕ, ਤੁਸੀਂ ਦੱਸੋ ਬੱਚੇ ਕਿੱਦਾਂ?
ਹਾਂਜੀ ਠੀਕ ਆ ਜੀ ਵਧੀਆ ਬੱਚੇ ਵੀ
ਹਾਂਜੀ ਹੋਰ ਸੁਣਾਓ?
ਹੋਰ ਠੀਕ ਆ ਜੀ ਕਿੱਦਾਂ ਘਰ ਪਰਿਵਾਰ ਠੀਕ ਆ ਆਪਣਾ
ਹਾਂਜੀ ਹਾਂਜੀ ਸਾਰੇ ਠੀਕ ਰੇਨ।
ਹੂੰ ਸਹੀ। ਹੋਰ ਸੁਣਾਓ ਕਿੱਦਾਂ ਠੀਕ ਰਹਿੰਨੇ ਓ ਸਿਹਤ ਠੀਕ ਰਹਿੰਦੀ ਐ?
ਹਾਂਜੀ- ਹਾਂਜੀ, ਤੁਸੀਂ ਦੱਸੋ?
ਹਾਂਜੀ ਠੀਕ ਐ ਜੀ। ਬਸ ਐ ਗਰਮੀ ਬੜੀ ਐ ਤੇ ਅੱਜ-ਕੱਲ੍ਹ ਤੁਹਾਨੂੰ ਪਤਾ ਹੀ ਐ ਹਨਾ ਗਰਮੀ ਚ ਬਾਹਰ ਨਿਕਲ ਜਾਣਾ ਬੰਦ ਹੋ ਜਾਂਦਾ ਏ।
ਹੂੰ, ਨਾਲੇ ਤੁਸੀਂ ਗੇ ਸੀਗੇ?
ਹੈ, ਨਈ ਅਸੀਂ ਗਏ ਸੀ ਹਾਂਜੀ ਥੋੜੇ ਸਰਦੀ ਦੇ ਮੌਸਮ ਵਿੱਚ ਗਏ ਸੀਗੇ।
ਅੱਛਾ ਸਰਦੀ 'ਚ ਗੇ ਸੀ।
ਹਾਂਜੀ ਗਰਮੀ ਦੇ ਵਿੱਚ ਤਾਂ ਐ ਹੁਣ ਨੀ ਗੇ ਹੁਣ ਤੁਆਨੂੰ ਪਤਾ ਇੱਕ ਬੱਚਿਆਂ ਦੇ ਸਕੂਲ ਚੱਲ ਰਹੇ ਆ ਛੁੱਟੀਆਂ ਖਤਮ ਹੋ ਗਈਆਂ। ਬਾਕੀ ਗਰਮੀ ਬੋਤ ਪੈ ਰਹੀ ਐ।
ਛੁੱਟੀਆਂ ਚ ਗਏ ਨੀ ਫਿਰ ਕਿਤੇ?
ਨਈ ਇਸ ਵਾਰ ਨੀ ਅਸੀਂ ਗੇ।
ਅੱਛਾ।
ਹਾਂਜੀ ਲਾਸਟ ਟਾਈਮ ਅਸੀਂ ਧਾਰਮਿਕ ਯਾਤਰਾ ਕਰਕੇ ਆਏ ਸੀ ਹਜ਼ੂਰ ਸਾਹਿਬ। ਹੂੰ ਤਾਨੂੰ ਪਤਾ ਈ ਆਪਣਾ ਹਾਂਜੀ ਕਿੰਨਾ ਇਤਿਹਾਸ ਜੁੜਿਆ ਹੋਇਆ ਹਨਾ।
ਹੂੰ ਹੂੰ ਫੇਰ ਤੁਸੀ ਤਾਂ ਬੋਤ ਵਧੀਆ ਉੱਥੇ ਵਧੀਆ ਮੱਥਾ ਟੇਕ ਆਏ ਤੁਸੀ
ਹਾਂਜੀ ਵਧੀਆ ਦਰਸ਼ਨ ਹੋਏ ਸੀ ਲੈ ਕਾਫੀ ਦਿਨ ਰੈ ਕੇ ਆਏ ਪੰਦਰਾਂ ਜਿਦੇ ਨਾ
ਅੱਛਾ
ਹਾਂਜੀ ਆਪਣੇ ਇੱਥੋਂ ਫਰੀਦਕੋਟ ਤੋਂ ਚੱਲਦੀ ਏ ਟ੍ਰੇਨ ਫਿਰ ਅਸੀਂ ਉਦੇ ਤੇ ਟਿਕਟ ਕਰਵਾਈ ਸੀਗੀ।
ਅੱਛਾ ਤੁਸ ਸਾਰਾ-ਸਾਰਾ ਪਰਿਵਾਰ ਗਿਆ ਸੀ ਤੁਸੀ
ਹਾਂਜੀ ਅਸੀਂ ਸਾਰੀ ਫੈਮਿਲੀ ਗਏ ਹੋਏ ਸੀਗੇ।
ਠੀਕ ਏ ਜੀ।
ਹਾਂਜੀ ਉੱਥੇ ਕਾਫੀ ਹੈਗੇ ਆ ਗੁਰਦੁਆਰਾ ਸਾਹਿਬ ਨੇੜ-ਨੇੜ
ਅੱਛਾ ਫਿਰ ਤੁਸੀ ਸਾਰੇ ਗੁਰਦੁਆਰਾ ਸਾਹਿਬ ਗਏ ਸੀ।
ਹਾਂਜੀ ਅਸੀਂ ਸਾਰੇ ਜਾਕੇ ਆਕੇ ਪੈਲਾਂ ਤਾਂ ਇੱਥੋਂ ਤਿੰਨ ਦਿਨ ਲੱਗ ਜਾਂਦੇ ਆ। ਪਰ ਜਾਂਦੇ ਆ ਨਾ ਜਦੋਂ
ਅੱਛਾ
ਹਾਂਜੀ ਤੇ
ਫੇਰ ਸੁਣਾਓ ਕੋਈ ਵਧੀਆ
ਹਾਂਜੀ ਇੱਕ ਦਿਨ ਦਾ ਖਾਣਾ ਅਸੀ ਲੈ ਗਏ ਸੀ ਕੈਰੀ ਕਰਕੇ ਨਾਲ
ਅੱਛਾ
ਤੇ ਸ਼ਾਮ ਤੱਕ ਫੇਰ ਜਾਦਾ ਦਿਨ ਤਾਂ ਹੁੰਦਾ ਨੀ ਬੱਚੇ ਸੀ ਨਾਲ ਬੱਚਿਆਂ ਵਾਸਤੇ ਤੇ ਥੋੜਾ-ਬਹੁਤਾ ਖਾਣ-ਪੀਣ ਨੂੰ ਲੈ ਗੇ। ਹਾਂਜੀ ਤੇ ਫੇਰ ਉਸ ਤੋਂ ਬਾਦ ਅਸੀਂ ਕੁਛ ਚਲੋ ਟ੍ਰੇਨ ਤੋਂ ਕੁਛ ਸਾਈਡ ਤੇ ਜਦੋਂ ਕੋਈ ਜੰਕਸ਼ਨ ਆਉਂਦਾ ਸੀ ਉਦੋਂ ਉਹ ਖਾ-ਪੀ ਲਈ ਦਾ ਸੀਗਾ। ਹਾਂਜੀ ਇੱਕ ਗੁਰਦੁਆਰਾ ਸਾਹਿਬ ਮਨਮਾੜ ਆਉਂਦਾ ਏ।
ਅੱਛਾ
ਹਾਂਜੀ ਉੱਥੇ ਫੇਰ ਓ ਉਨਾਂ ਨੂੰ ਨਾ ਓ ਕਰਨਾ ਪੈਂਦਾ ਮੈਸੇਜ ਵਗੈਰਾ ਦੇਣਾ ਤੇ ਫਿਰ ਓ ਸੰਗਤ ਵਾਸਤੇ ਲੰਗਰ ਭੇਜਦੇ ਹਾਂਜੀ। ਪੈਲਾਂ ਮਤਲਬ ਬੇਸ਼ੱਕ ਦੋ ਘੰਟੇ ਪੈਲਾਂ ਦੇ ਦਿਓ। ਤੇ ਫਿਰ ਉਹੀ ਮਨਵਾੜ
ਮਨਵਾੜ ਕਿੱਥੇ ਜੇ ਮਤਲਬ ਰੈ ਜਾਂਦਾ ਏ।
ਏ ਹੈ ਉਧਰ ਲੇ ਏਰੀਏ 'ਚ ਈ ਇੱਕ ਦਿਨ ਪੈਲਾਂ ਆਉਂਦਾ ਏ। ਹਾਂ ਹਜ਼ੂਰ ਸਾਹਿਬ ਤੋਂ ਇੱਕ ਰਾਤ ਪਹੁੰਚਣ ਤੇ ਇੱਕ ਰਾਤ ਪੈਲਾਂ ਆਉਂਦਾ।
ਅੱਛਾ ਹਜ਼ੂਰ ਸਾਹਿਬ ਹਰਿਆਣੇ-ਹਰਿਆਣੇ ਆਲੇ ਏਰੀਏ 'ਚ ਏ ਨਾ।
ਨਈ ਜੀ ਨੰਦੇੜ 'ਚ ਆ।
ਆਹ ਨੰਦੇੜ 'ਚ ਸੋਰੀ
ਹਾਂਜੀ ਚਲੋ ਓਕੇ-ਓਕੇ ਟ੍ਰੇਨ ਸਿੱਧੀ ਸੀ ਆਪਾਂ ਹੋਰ ਕਿਤੇ ਤਾਂ ਰੁਕੇ ਨੀ ਬਸ ਉੱਥੇ-ਉੱਥੇ ਰੁਕਦੀ ਆ ਮਨਵਾੜ ਵਿੱਚ 'ਚ ਗੱਡੀ ਰੁਕਦੀ ਆ ਪੰਦਰਾਂ-ਵੀਹ ਤੇ ਓਥੇ ਗੁਰਦੁਆਰਾ ਸਾਹਿਬ ਬਣਿਆ ਆ ਸਪੈਸ਼ਲੀ ਦੀ ਜੋ ਸੰਗਤ ਆਉਂਦੀ ਆ। ਸਫ਼ਰ ਕਰਕੇ ਉਨਾਂ ਦੇ ਲਈ ਖਾਣੇ ਵਗੈਰਾ ਦਾ ਪ੍ਰਬੰਧ ਕਰਦੇ ਆ ਓਹੋ
ਨਈ ਫੇਰ ਓ ਉੱਥੇ ਵੀ ਗੱਡੀ 'ਚ ਦੇ ਕੇ ਜਾਂਦੇ।